ਹੈਲੋ,
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਠੀਕ ਓ।
ਹਾਂਜੀ ਬਸ ਮੈਂ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ
ਵਧੀਆ ਜੀ ਵਧੀਆ ਹੋਰ ਘਰ ਪਰਿਵਾਰ ਠੀਕ ਐ ਆਪਣੇ ਸਾਰੇ ਉੱਥੇ
ਹਾਂਜੀ ਸਭ ਵਧੀਆ ਕੀ ਕਰਦੇ ਓ ਤੁਸੀਂ?
ਬਸ ਬੈਠੇ ਸੀ। ਹੁਣ ਦੇਖਦੇ ਆ ਕੁਛ ਨਾ ਕੁਛ ਚੀਜ਼ ਬਣਾਣੀ ਐ ਵਧੀਆ ਜੀ ਕੋਈ। ਡਰਾਈ ਫਰੂਟਸ ਪਏ ਨੇ ਮੇਰੇ ਕੋਲ। ਕਾਫੀ ਟਾਈਮ ਦੇ ਮੈਂ ਸੋਚ ਰੀ ਸੀ ਪੰਜੀਰੀ ਪੰਜੂਰੀ ਬਣਾ ਲਾ ਮੈਂ।
ਹਾਂ, ਚੰਗਾ ਐ ਪੰਜੀਰੀ ਤੇ ਵਧੀਆ ਐ ਸਵਾਦ ਵੀ ਆ ਜਾਂਦੀ ਐ।
ਹਾਂਜੀ, ਕਿਉਂਕਿ ਡਰਾਈ ਫਰੂਟਸ ਪਾਏ ਨਾ ਬੱਚੇ ਫਿਰ ਇਦਾਂ ਖਾਂਦੇ ਨੀ ਚਲੋ ਕੁੱਛ ਆਪਾਂ ਚੋਕਲੇਟ ਟ ਜਿੱਦਾਂ ਮਤਲਬ ਖਜੂਰ ਖਜੂਰ ਪਾ ਕੇ ਉਹਨੂੰ ਲੱਡੂ ਜੀ ਪਜਿਰੀ ਦੇ ਲੱਡੂ ਬਣਦੇ ਨਾ। ਓਦਾਂ ਕੁਛ ਬਣਾਲੋ ਹਾਂਜੀ ਪਿੰਨੀਆ ਤੁਸੀਂ ਕਿੱਦਾਂ ਬਣਾਂਦੇ ਓ? ਅੱਛਾ ਅਸੀਂ ਤਾਂ ਹਾਂਜੀ, ਮੈਂ ਮੈਂ ਤਾਂ ਇਸ ਤਰੀਕੇ ਨਾਲ ਬਣਾਨੀ ਆ ਜਿੱਦਾਂ ਚ ਅਸੀਂ ਜੋ ਵੀ ਡਰਾਈ ਫਰੂਟਸ ਹੈਗੇ ਸੀ ਜਿੱਦਾ ਕਾਜੂ, ਬਦਾਮ, ਪੰਪਕੀਨ, ਸੀਡਸ ਔਰ ਚੀ ਕੀ ਬੋਲਦੇ ਉਹਨਾਂ ਨੂੰ ਅਲਸੀ। ਖਸ ਖਸ ਪਹਿਲੇ ਜੋ ਵੱਡੇ ਵੱਡੇ ਡਰਾਈ ਫਰੂਟਸ ਹੁੰਦੇ ਨੇ ਜਿੱਦਾਂ ਕਾਜੂ ਬਦਾਮ ਹੋਗੇ। ਕਿਸ਼ਮਿਸ਼ ਹੋਗੇ ਹਨਾ ਨੇ ਦਾ ਆਹ ਸਾਰੀ ਚੀਜ਼ਾਂ ਨੂੰ ਪਹਿਲੇ ਘਿਓ ਚ ਮੈਂ ਤਲ ਕੇ ਕੱਢ ਦੇਣੀ ਆ।
ਅੱਛਾ ਜੀ।
ਬਾਕੀ ਜਿੱਦਾਂ ਹੁਣ ਅ ਪੰਪਕੀਨ ਸੀਡਸ ਔਰ ਕੀ ਕਹਿੰਦੇ ਨੇ ਉਹਨੂੰ ਆ ਮਗਜ਼ ਬੀਜ ਹੁੰਦੀ ਆ ਨਾ।
ਹਾਂਜੀ ਚਾਰਾ ਮਗਜ
ਚਾਰਾ ਮਗਜ਼ ਓ ਔਰ ਕਹਿੰਦੀ ਆ ਖਸ ਖਸ ਖਸਖਸ ਤਾਂ ਚਲੋ ਤਲਦੇ ਨੀ ਕਿਉਕਿ ਛੋਟੇ ਛੋਟੇ ਹੁੰਦੇ ਨੇ ਬਾਕੀ ਕਿ ਜੋ ਓ ਸੀਡਸ ਹੁੰਂਦੇ ਨਾ ਇਹਨੂੰ ਤਲ ਕੇ ਕੱਢਦੇ ਅਸੀਂ ਘਿਓ ਚ
ਅੱਛਾ।
ਜਾਂ ਸਾਰੇ ਨੂੰ ਚੀਜ਼ਾਂ ਨੂੰ ਥੋੜਾ ਜਾ ਦਰ ਦਰਾ ਪੀਸ ਕੇ ਜਿੱਦਾਂ ਮਤਲਬ ਖਾ ਸਕੇ ਚਬਾ ਕੇ ਕੋਈ-ਕੋਈ ਤਾਂ ਜਮਾ ਇਹਦਾ ਪਾਊਡਰ ਕਰਕੇ ਰੱਖਦੇ ਨੇ ਹਨਾ?
ਹਾਂ ਓ ਪਾਡਰ ਨਾ ਚਿਪਕਦਾ ਫੇਰ ਮੈਨੂੰ ਲੱਗਦਾ ਦਰਦਰਾ ਅਸੀਂ ਵੀ ਦਰਦਰਾ ਹੀ ਪੀਸਦੇ ਆ।
ਹਾਂਜੀ ਫੇਰ ਦਰਦਰਾਂ ਜੀਦਾਂ ਖਾ ਸਕੇ ਏਦਾਂ ਦਾ ਵੀ ਬਣਾਦੇ ਨੇ ਫੇਰ ਬਾਦ ਚ ਜੀਦਾਂ ਗੋ ਗੋਂਦ ਹੁੰਦਾ ਕੀ ਬੋਲਦੇ ਨੇ ਓਨੂੰ?
ਹਾਂ ਗੋਦ, ਚਾਰੋਂ ਏ ਅ ਗੂੰਦਾਂ ਹਨਾ।
ਹਾਂਜੀ-ਹਾਂਜੀ ਓ ਓਨੂੰ ਵੀ ਫਰਾਈ ਕਰਕੇ ਕੱਟਦੇ ਆ ਜਦੋਂ ਚੰਗੀ ਤਰ੍ਹਾਂ ਫੁੱਲ ਗਏ, ਫੇਰ ਓਨੂੰ ਤਲ ਮਤਲਬ ਕ ਟਦੇਨੇ ਹਾਂਜੀ ਫੇਰ ਓਨੂੰ ਜੇੜਾ ਮੇਕਸੀ ਚ ਵੀ ਥੋੜਾ ਜੇਆ ਦਰਦਰਾ ਓਨੂੰ ਵੀ ਕਰ ਲੋ ਜਾਂ ਕੁੱਟ ਲੋ ਜੀਦਾਂ ਆਪਾਂ ਨੂੰ ਠੀਕ ਲੱਗਦਾ ਹਨਾ।
ਹੂੰ।
ਹੋਰ ਜਿੱਦਾਂ ਹੁਣ ਅ ਕੀ ਬੋਲਦੇ ਓਨੂੰ ਦਾ ਅ ਛੁਆਰੇ ਬੋਲਦੇ ਛੁਆਰੇ
ਹਾਂਜੀ-ਹਾਂਜੀ ਛੁਆਰੇ
ਛੁਆਰੇ ਓਨੂੰ ਵੀ ਅਸੀਂ ਮਤਲਬ ਕੁਟ ਕੁੱਟ ਦੇਂਦੇ ਜਾਂ ਮਿਕਸੀ ਚ ਠੀਕ ਰੈਂਦਾ ਓਦਾ-ਓਦਾ ਤਾਂ ਪੋਡਰ ਕਰਕੇ ਕਿਉਂ ਓ ਜਾਦਾ ਹਾਰਡ ਹੁੰਦਾ ਐ ਨਾ।
ਤੇ ਚੀਨੀ ਨੀ ਪਾਂਓਂਗੇ ਫੇਰ?
ਚੀਨੀ ਤਾਂ ਮੈਂ ਨੀ ਪਾਦੀ ਮੈਂ ਤਾਂ ਗੁੜ ਵਾਲਾ ਜੋ ਪੋਡਰ ਆਦਾ ਨਾ ਗੁੜ ਦਾ ਪੋਡਰ ਅਸੀਂ ਓਹੀ ਬਣਾਦੇ ਨੇ, ਚੀਨੀ ਤਾਂ ਬੇਲਕੁਲ ਨੀ ਵਰਤਦੀ ਆ ਮੈਂ।
ਹੂੰ ਛੁਆਰੇ ਵੀ ਮਿੱਠੇ ਹੋ ਜਾਂਦੇ ਛੁਆਰੇ ਨਾਲ ਵੀ ਕਾਫੀ ਮਿੱਠੇ ਹੋ ਜਾਂਦੀ ਐ
ਭੀ ਛਆਰੇ ਘੱਟ ਪਾਨੀਂ ਆ ਪਰ ਓਦਾ ਜਮਾ ਪੋਡਰ ਕਰਦੀਏ ਕਿਉਂਕੀ ਓ ਥੋੜੇ ਹਾਡ ਹੁੰਦੇ ਨੇ ਚਬਾਨ ਨੂੰ ਵੀ ਬਹੁ ਥੋੜਾ ਔਖਾ ਦਾ ਓਦਾ ਪੂਰਾ ਪੋਡਰ ਕਰਕੇ ਪਾਨੀ ਆ ਬਾਕੀ ਡਰਾਈ ਫਰੂਟਸ ਜੋ ਹੋ ਹੈੇਗੇ ਨੇ ਪੰਕੀਨਸੀਕਸ ਤਾਂ ਬਿਲਕੁਲ ਵੀ ਨੀ ਕੁੱਟਦੀ ਮੈਂ ਓ ਵੀ ਅੱਖੇ ਅੱਖੇ ਸਾਬਤ ਪਾ ਲੈਂਨੀ ਆ ਬਾਕੀ ਜੇਦਾਂ ਕਾਜੂ ਬਦਾਮ ਏ ਮੋਟੇ-ਮੋਟੇ ਚੀਜ਼ੇ ਨਾ ਆ ਮੈਂ ਥੋੜ੍ਹਾ ਕੁੱਟ ਕੇ ਪਾਨੀ ਆ
ਹਾਂਜੀ
ਬਾਕੀ ਆਟਾ ਲੈ ਲੋ ਤੁਸੀਂ ਕੀਓ ਦਾ ਆਟਾ ਲੈ ਲੋ ਜੀਦਾਂ ਮਤਲਬ ਜਿਨਾਂ ਦੀ ਜੋ ਇੱਛਾ ਜੀਦਾਂ ਕੀਓ ਹਾਂਜੀੇ ਜੀਦਾਂ ਜੋ ਕੋਈ ਆਟੇ ਚ ਬਣਾਦੇ ਨੇ ਕੋਈ ਬੇਸਨ ਚ ਬਣਾਦਾ ਐ ਕੋਈ ਰਾਗੀ ਦਾ ਆਟਾ ਹੁੰਦਾ ਐ, ਹਾਂਜੀ ਕੋਈ ਰਾਗੀ ਦਾ ਆਟਾ ਆਦਾ ਕੋਈ ਜਵਾਰ ਦਾ ਬਾਜਦਾ ਸਾਰੇ ਪਣੇ ਵੱਖਰੇ-ਵੱਖਰੇ ਚੀਜ਼ਾਂ ਜੀਦਾਂ ਵੈਸੇ ਹੈ ਤੇ ਨਾ ਜੋ ਵਧੀਆ ਲੱਗਦਾ ਜੀ ਨਾਂ ਨੂੰ ਹਨਾ ਮੈਂ ਤਾਂ ਆਟਾ ਥੋੜਾ ਵੇਚ ਬੇਸਨ ਪਾ ਲੈਂਨੀ ਆ ਥੋੜਾ ਜੇਆ ਜਾਦਾ ਜਾਦਾ ਨੀ ਪਾਨੀ ਆ ਬੇਸਨ ਥੋੜਾ ਜੇਆ
ਹਾਂ ਓ ਥੋੜਾ ਜੇਆ ਨਾ ਟੇਸਟ ਬਦਲ ਜਾਂਦਾ ਥੋੜਾ ਸਮੈਲ ਬੋਤ ਅੱਛੀ ਆ ਜਾਂਦੀ ਐ ਹੀ ਓਈ-ਓਈ
ਪੈਲੇ ਆਟਾ ਚੰਗੀ ਤਰ੍ਹਾਂ ਭੁੰਨ ਕੇ ਅਨਾ ਫੇਰ ਥੋੜ੍ਹਾ ਜੇਆ ਬੇਸਨ ਪਾਨੇ ਆ ਏਕਦਮ ਜਮਾਂ ਏਦਾਂ ਥੋੜ੍ਹਾ ਜੇਆ ਲਾਲ ਜੇਆ ਦੀਖਣ ਲਾਗੇਆ ਦੀ ਅ ਟੇ ਦੀ ਕੱਚਾ ਪਨ ਦਾ ਸਮੈਲ ਥੋੜੀ ਹਟ ਗੀਨਾ ਫੇਰ ਓਨੂੰ ਕੜਾਈ ਚੰਗੀ ਤਰ੍ਹਾਂ ਉਤਾਰ ਕੇ ਥੱਲੇ ਫੇਰ ਓਦੇ ਵਿੱਚ ਸਾਰੇ ਡਰਾਈ ਫਰੂਟਸ ਵਗੈਰਾ ਖੰਡ ਵ ਆ ਕੀ ਬੋਲਦੇ ਨੇ ਹਾਂਜੀ ਮਿਕਸ ਕਰ ਲੈਂਨੀ ਆ ਫੇਰ ਮੈਂ ਓਦੀ ਛੋ ਛੋਟੇ-ਛੋਟੇ ਏਦਾਂ ਪੀਨੀਆਂ ਬਣਾ ਲੈਂਦੀ ਆਂ।
ਹਾ ਓ ਪਿੰਨੀਆਂ ਵੱਟਲੋ ਐਵੇਂ ਹੱਥਾਂ, ਨਾਲ ਗਰਮ-ਗਰਮ ਚ ਥੋੜੀ ਜੀ ਹਲਕਾ ਜਾ ਗਰਮ ਈ ਹੋਏ ਬੈ
ਹਾਂਜੀ ਨਾਲੇ ਜਿੱਦਾਂ ਬੱਚੇਆਂ ਨੂੰ ਏਦਾਂ ਸੁੱਕਾ ਸੁੱਕਾ ਪਸੰਦ ਨੀ ਆਂਦਾ ਉਹਦੇ ਵਿੱਚ ਜੋ ਗਿੱਲੇ
ਖਾਂਦੇ ਨੀ ਪੰੰਜੀਰੀ ਨੀ ਖਾਂਦੇ ਬੱਚੇ
ਹਾਂਜੀ, ਜੋ ਖਜੂਰ ਆਉਂਦੇ ਨਾ ਲਾਲ ਕੀ ਬੋਲਦੇ ਓਨੂੰ ਛੁਹਾਰੇ ਗਿੱਲੇ ਵਾਲੇ ਡੇਟਸ ਕੈਂਦੇ ਨੇ ਹਾਂਜੀ ਉਹ ਫੇਰ ਮੈਂ ਓਨੂੰ ਬਰੀਕ-ਬਰੀਕ ਚੋਪ ਕਰਕੇ ਕੱਟ ਕੇ ਫੇਰ ਓ ਲੱਡੂ ਚ ਮਿਕਸ ਕਰ ਲੈਂਦੀ ਆ ਨਾਲੇ ਚਲੋ ਚੌ ਟ ਵਾਂਗੂ ਸੋਫਟ-ਸੋਫਟ ਜਿਹਾ ਲੱਗਦਾ ਆਧੇ- ਅੱਧੇ ਜਿੱਦਾਂ ਆੱਦਾ ਮਤਲਬ ਜਿੱਦਾਂ ਮੈਂ ਹੁਣ ਚਲੋ ਸਮਝੋ ਇਗਜਾਮ ਪਲ ਮੈਂ ਵੀਹ ਲੱਡੂ ਬਣਾ ਰਹੀ ਹਾਂ ਹਾਂਜੀ ਜਿੱਦਾਂ ਵੀਹ ਲੱਡੂ ਬਣਾ ਰਿਹਾ ਤਾਂ ਦਸ ਲੱਡੂ ਮੈਂ ਆਹ ਵਾਲੇ ਬਣਾਉਣੀ ਆ ਦਸ ਲੱਡੂ ਆਹ ਸੁੱਖੇ ਵਾਲੇ ਬਣਾਉਣੀ ਆ।
ਹੂੰ ਓਹੀ ਓਦੇ 'ਚ ਮੋਇਸਚਰ ਆ ਜਾਏਗਾ ਨਾ ਫਿਰ ਓ ਛੁਆਰਿਆਂ ਕਰਕੇ ਖਜੂਰਾਂ ਕਰਕੇ।
ਹੁਣ ਵੈਸੇ ਤਾਂ ਠੰਡ 'ਚ ਤਾਂ ਜਲਦੀ ਛੇਤੀਂ। ਛੇਤੀ ਖਰਾਬ ਨੀ ਹੁੰਦੇ ਕਿਉਂਕਿ ਠੰਡ 'ਚ ਤੁਹਾਨੂੰ ਪਤਾ ਪੰਜਾਬ ਦੀ ਠੰਡ ਬੜੀ। ਠੰਡ ਹੁੰਦੀ ਹੈ ਉੱਥੇ ਹਾਂ ਫੇਰ ਉੱਥੇ ਇੱਕ ਚੀਜ਼ ਖ਼ਰਾਬ ਨੀ ਹੁੰਦੀ ਹੈ।
ਮੈਂ ਵੀ ਏਦਾਂ ਹੀ ਬਣਾਂਦੀ ਹਾਂ ਬਟ ਥੋੜਾ ਜਿਹਾ। ਚੇਂਜ ਕਰਕੇ ਜ਼ਿਆਦਾ ਘਿਓ ਘਾਹ ਸਾਡੇ ਘਰੇ ਪਸੰਦ ਨੀ ਕਰਦੇ। ਤੇ ਫੇਰ ਮੈਂ ਨਾ ਜੇੜੇ ਡਰਾਈ ਫਰੂਟਸ ਨੇ ਓ ਤਲਦੀ ਨੀ ਆ ਮੰਮੀ ਰਹਿੰਦੇ ਸੀ ਮੰਮੀ ਬੜਾ। ਤਾਂ ਓਵੀ ਤਲਵਾਉਂਦੇ ਹੀ ਸੀਗੇ ਬਹੁਤ ਘਿਉ ਘਿਓ ਬਹੁਤ ਹੋ ਜਾਂਦਾ ਹੈ। ਤੇ ਵੈਸੇ ਇੱਕ ਤਾਂ ਸਰੀਰ ਏਨਾ ਜਿਆਦਾ। ਘਿਓ ਨਾ ਮਨ ਨੀ ਕਰਦਾ ਖਾਣ ਦਾ ਤੇ ਮੈਂ ਤੇ ਸੁੱਕੇ ਹੀ। ਹਾਂ, ਮੈਂ ਤੇ ਸੁੱਕੇ ਐਵੇਂ ਡਰਾਈ ਰੋਸਟ ਕਰ ਲੈਂਦੀ ਹਾਂ। ਫੇਰ ਉਹਨੂੰ ਥੋੜ੍ਹਾ ਜਿਹਾ ਐਵੇਂ ਕੁੱਟ-ਕੁੱਟ ਕੇ ਤੇ। ਆਟਾ ਭੁੰਨ ਲੈਣੀ ਆਂ ਆਟਾ ਵੇਸਣ ਭੁੰਨ ਕੇ ਤੇ ਬਾਕੀ। ਬੱਚੇ ਆਂ ਨੂੰ ਨਾ ਮੇਰੇ ਓ ਨੀ ਪਸੰਦ ਹੈਗੇ ਨੇ ਛੁਆਰੇ ਉੁਆਰੇ ਤੇ ਮੈਂ ਫੇਰ ਮਿਸ਼ਰੀ। ਚੀਨੀ ਤਾਂ ਮੈਂ ਵੀ ਨੀ ਯੂਜ ਕਰਦੀ ਮੈਂ ਮਿਸ਼ਰੀ ਓਦੇ 'ਚ ਪਾ ਲੈਂਦੀ ਹਾਂ। ਕਿਉਂਕਿ ਚੀਨੀ ਤੇ ਬੜੀ ਨੁਕਸਾਨ ਕਰਦੀ ਹੈ ਅੱਜ ਕੱਲ ਵੈਸੇ ਅਸੀਂ ਅਵੋਇਡ ਕਰਦੇ ਹਾਂ ਹਾਂਜੀ। ਮਿਸ਼ਰੀ ਦੀ ਬਣਾ ਲੈਂਦੇ ਆ ਤੇ ਬੱਚੇ ਖਾ ਲੈਂਦੇ ਆ ਤੇ ਇਹਨਾਂ ਨੂੰ ਸ਼ੂਗਰ ਹੈ। ਕਿਆ ਤੇ ਮੈਂ ਉਹਦੇ ਵਿੱਚ ਤੁਸੀਂ। ਪਾਊਡਰ ਬੋਲਿਆ ਨਾ ਏਹੀ ਪਾ ਲੈਂਦੀ ਹਾਂ ਤੇ ਓ ਜੇੜੇ ਗਿੱਲੇ। ਵਾਲੇ ਆਉਂਦੇ ਛਆਰੇ ਉਹਨੂੰ ਹੀ ਉਹਨੂੰ ਹਲਕਾ ਜਿਹਾ ਭਿਓ ਲੈਂਦੀ ਆ ਹੋਰ ਸੋਫਟ। ਕਰਕੇ ਤੇ ਮੈਂ ਓਨੂੰ ਓਦੇ 'ਚ ਮਿਕਸੀ 'ਚ ਪੀਸ ਕੇ ਓ ਪੇਸਟ। ਜਿਹਾ ਹੋ ਜਾਂਦਾ ਫਿਰ ਉਹ ਲੱਡੂਆਂ 'ਚ ਐਵੇਂ ਪਾ ਕੇ ਨਾ ਥੋੜਾ ਜਿਹਾ ਓਦੇ 'ਚ। ਵੱਟਣ 'ਚ ਵੀ ਆਸਾਨੀ ਹੋ ਜਾਂਦੀ ਹੈ। ਗਿੱਲਾ-ਗਿੱਲਾ ਹੋ ਜਾਂਦਾ ਥੋੜ੍ਹਾ। ਮੈਂ ਇੱਦਾਂ ਥੋੜਾ ਕਰ ਲੈਂਦੇ ਹਾਂ।
ਹਾਂਜੀ।
ਤੇ ਵਧੀਆ ਬਣਦੇ ਹੈ। ਖੈਰ ਵਧੀਆ ਹੈਲਦੀ ਵੀ ਹੁੰਦੀਆਂ ਹੈ। ਵਧੀਆ ਹੁੰਦੀਆਂ ਖਾਣਾ ਈ ਚਾਈਦਾ ਸਾਰਾ ਅੱਜ ਕੱਲ ਵੈਸੇ ਪ੍ਰੋਟੀਨ ਦੀ ਕਮੀ ਕਿਸੇ ਨੂੰ ਕੇੜੇ ਚੀਜ਼ ਦੀ ਕਮੀ ਕਿਸੇ ਦੇ ਗੋਡੇ ਦੁੱਖ ਦੇ। ਬੱਚੇ ਓਦਾਂ ਤੇ ਖਾਂਦੇ ਨੀ ਘੱਟ ਤੋਂ ਘੱਟ ਲੱਡੂ ਵੇਖ ਕੇ ਖੁਸ਼ ਹੋ ਕੇ ਖਾ ਲੈਂਦੇ ਨੇ।
ਸਈਗੱਲ ਹੈ ਕਿਉਂਕਿ ਅੱਜ ਆਪਾਂ ਦੇਖੋ ਰੋਟੀ ਪਾਣੀ 'ਚ ਤਾਂ ਬੱਚੇ ਖਾ ਲੈਂਦੇ ਆਪਾਂ ਘਿਉਂ। ਪਾ ਲੈਂਣੇ ਆ ਸਬਜ਼ੀ 'ਚ ਦਾਲ 'ਚ ਜਿੱਦਾਂ ਵੀ ਮਰਜੀ ਹਨਾ ਪਰ। ਆਪਾਂ ਨੂੰ ਜੀਅ ਨੀ ਕਰਦਾ ਆਪਾਂ ਸਬਜ਼ੀ 'ਚ ਜਾਂ ਕਿਤੇ ਵਿੱਚ ਪਾਏ ਗਏ। ਘਿਓ ਤੋਂ ਥੋੜਾ ਓਦਾ ਤਿੱਖਾਪਣ ਕੌੜਾਪਣ ਨਿਕਲ ਜਾਂਦਾ ਹੈ। ਫੇਰ ਓ ਸਵਾਦ ਨੀ ਲੱਗੀ ਸਬਜ਼ੀ ਜਿਦਾ ਫਿੱਕੀ ਫਿੱਕੀ ਜੀ ਲੱਗਦੀ ਹੈ ਫੇਰ ਆਪਾਂ ਜਿੱਦਾਂ। ਆਪਾਂ ਖਾਂਦੇ ਨੀ ਘਿਓ, ਚਲੋ ਘਿਓ ਏਥੇ ਈ ਖਾ ਲਾਂਗੇ ਪੰਜਰੀ ਨਾਲ।
ਘਿਓ ਬੋਡੀ ਵਾਸਤੇ ਬਹੁ ਜ਼ਰੂਰੀ ਐ ਅੱਜ-ਕੱਲ ਲੋਕਾਂ ਨੇ ਫੈਸ਼ਨ ਬਨਾ ਲਿਆ ਐ। ਘਿਓ ਨਈ ਖਾਨਾ ਘਿਓ ਨਈ ਖਾਨਾ, ਘਿਓ ਬਹੁ ਜ਼ਰੂਰੀ ਐ ਬੋਡੀ ਚ ਐਹ
ਪੈਲੇ ਦੇ ਜ਼ਮਾਨੇ ਦੇ ਲੋਕ ਦੇਖੇਓ ਘਿਓ ਕਿੰਨਾ ਖਾਂਦੇ ਸੀ ਘਰ ਦਾ ਘਿਓ ਕੱਡ-ਕੱਡ ਕੇ। ਰੋਟੀ ਨਾਲ ਚੂਰੀ ਬਨਾ-ਬਨਾ ਕੇ ਖਾਂਦੇ ਸੀ ਏਹ।
ਓਹੀ ਤੇ ਕੈ ਰਈ ਆਂ ਕੀ ਮੋਟਾਪਾ ਸੀ ਕੁਛ ਵੀ ਨੀ ਸੀਗਾ, ਅੱਜ ਲੋਕਾਂ ਨੇ ਚੰਗਾ ਫੈਸ਼ਨ ਬਨਾ ਲਿਆ। ਘੀ ਘਿਓ ਨਈ ਖਾਨਾ ਘਿਓ ਨਈ ਖਾਨਾ ਐ ਕੈਲੋਸਟ੍ਰੋਲ ਹੋ ਜਾਂਦਾ ਯੈ ਹੋ ਜਾਂਦੈ। ਕੁਛ ਨੀ ਹੁੰਦਾ ਸਗੋਂ ਖਾਨਾ ਚਈਦਾ। ਐ ਗੋਡੇ ਦੀ ਦਿੱਕਤਾਂ ਤਾਂਈਓ ਤਾਂ ਸ਼ੁਰੂ ਹੋਈਆਂ ਨੇ ਗਰੀਸਾਂ ਈ ਘੱਟੀਆਂ ਪਈਆਂ ਨੇ ਬੋਡ
ਆਜ ਦੇ ਜਮਾਨੇ ਚ ਫੇਰ ਆਈਏ ਨਾ ਖਾਨ ਦੇ ਵਦੀਆ ਚੀਜ਼ਾਂ। ਖਾਨ ਦੇ ਸਾਰਾ ਕੁਛ ਐ ਅੱਜ-ਕੱਲ ਦੇ ਬੱਚਿਆਂ ਨੂੰ ਵੀ ਸਾਰਾ ਕੁਛ ਹੈਗਾ ਆਪਾਂ ਨੂੰ ਵੀ ਹੈਗਾ। ਪਰ ਕੀ ਕਰਦੇ ਐ ਪਤਾ ਖਾਂਦੇ ਨੇ, ਔਰ ਬੈਡ ਤੇ ਜਾ ਕੇ ਲੇਟੀ ਜਾਂਦੇ ਨੇ ਸੋਈ ਜਾਂਦੇ ਨੇ। ਏਦਾਂ ਨੀ ਕਿ ਤੁਰਨਾ, ਫਿਰਨਾ, ਕਾਮ ਕਰਨਾ, ਫੇਰ ਓ ਤਾਂ ਬਿਮਾਰੀਆਂ ਲਗਨੀਐ।
ਪੈਲੇ ਲੋਕੀ ਕਿੰਨੀ ਮਿਹਨਤ ਵੀ ਕਰਦੇ ਸੀ, ਖਾਂਦੇ ਸੀ ਤੇ ਓਨੂੰ ਮਿਹਨਤ ਨਾਲ ਪਚਾ ਵੀ ਲੈਂਦੇ ਸੀ ਸਭ ਸਰੀਰ ਚ ਲੱਗਦਾ ਸੀ ਅੱਜ-ਕੱਲ ਕੁੱਝ ਹੈ ਈ ਨਈ ਐ।
ਓ ਕਰ ਦਾ ਈ ਕੰਮ ਕਿੰਨਾ ਹੁੰਦਾ ਸ ਓਨਾਂ ਨੂੰ ਕਰ ਲੈਂਦੀ ਸੀ ਆਪਾਂ ਨੂੰ ਘਰ ਦਾ ਈ ਕੰਮ ਐ ਹੁਨ ਹੁੰਦਾ ਨੀ ਐ ਹਾਂ ਏਨਾ ਕੰਮ ਕਰੇ ਬਹ ਜਾਓ। ਇੱਕ ਕੰਮ ਕੀਤਾ ਫਿਰ ਬੈ
ਹਾਂ ਮੇਰੀ ਮੰਮੀ ਹੁਨ ਏਸ ਏਜ਼ ਚ ਬਿਲ ਬਿਲਕੁਲ ਠੀਕ ਨੇ, ਸਾਡੇ ਵਰਗੇ ਦੇ ਹਲੇ ਗੋਡੇ ਗਾਡੇ ਸਭ ਹੋਏ ਪਏ ਨੇ।
ਦੇ ਹਨ।
ਦਰਦ ਹੋਨਦੇ ਗੋਡੇ ਦਰਦ ਹੋਏਗੀ ਇਕ ਓ ਸ਼ੋਲਡਰ ਦੁੱਖਨ ਕੋਈ ਕਮਰ ਦੁੱਖੇ, ਪੈਲੇ ਕਿੰਨਾ ਪੰਜੀਰੀ ਪੁੰਜੀਰੀ ਬੱਚਾ ਹੋਵੇ ਤੇ ਕਿੱਦਾਂ ਪੰਜੀਰੀ ਪੁੰਜੀਰੀ ਖੁਆ ਖੂਆ ਕੇ ਘਿਓ ਘਾ ਹਾਂ ਸੱਸ ਮੇਰੀ ਸੀਗੀ ਮੈਨੂੰ ਹਲੇ ਵੀ ਯਾਦ ਏ ਬੱ ਬੱਚੇ ਦੇ ਟਾਈਮ ਤੇ ਬਿਲਕੁਲ ਈ ਨੀ ਤੇ ਮੈਂ ਨੀ ਖਾਂਦੀ ਸੀ ਮੈਂ ਕਿਆ ਮੈਨੂੰ ਨੀ ਖਾਨਾ ਕਿ ਓ ਤਾਂ ਡਾਂਟ-ਡਾਂਟ ਖੁਵਾਂਦੇ ਸੀਗੇ ਖਾਓ ਓਈ ਖਾਦਾ ਕੰਮ ਆਨੈ। ਤੇ ਕਮਰ ਦੁੱਖਦੀ ਐ ਦੁੱਖਦੀ ਐ।
ਸਾਡੇ ਮੰਮੀ ਵੀ ਹੁਨ ਵੀ ਕੈਂਦੇ ਨੇ ਖਾਏਆ ਕਰ ਹੁਨ ਖਾਓਗੀ ਪੀਓਗੀ ਤਾਂ ਤਾ-ਤਾ ਆਗੇ ਜਾ ਕੇ ਤੂੰ ਬਡਾਪੇ ਚ ਤੇਰਾ ਕੋਈ ਦਰਦ ਨੀ ਹੋਗਾ। ਏਦਾਂ ਕੈਂਦੇ ਨੇ ਪਰ ਖਾਈ ਨੀ ਜਾਂਦਾ। ਆਪਾਂ ਨੱਖਰੇ ਕਰ ਦਿੰਦੇ ਆਂ ਆਪਾਂ ਨੂੰ ਸਵਾਦ ਨੀ ਆਂਦਾ, ਹਾਂਜੀ।
ਨਈ ਮੈਨੂੰ ਤੇ ਖੈਰ ਬੜਾ ਸਵਾਦ ਲੱਗਦੈ। ਬੱਚੇ ਥੋੜਾ ਜਾ ਕਰਦੇ ਨੇ, ਤੇ ਬੱਚਿਆਂ ਨੂੰ ਫਿਰ ਘਰੇ ਈ ਮੱਖਣ ਮੁੱਖਣ ਕੱਢ ਲਈਦਾ ਐ। ਕਿ ਚਲੋ ਓਈ ਖਾ ਲੋੋ, ਘਿਓ ਤੇ ਨੀ ਖਾਂਦੇ ਬੱ ਚੇ ਏ ਪੰਜੀਰੀ ਪੁੰਜੀਰੀ ਬਨਾ ਲੋ ਲੱਡੂ ਲੁੱਡੂ ਦੇ ਓਦੇ ਚ ਭਾਵੇਂ ਚਲਾ ਜਾਏ ਢਿੱਡ ਚ ਅਦਰਵਾਈਜ਼ ਨਈ ਖਾਂਦੇ ਬੱਚੇ ਬੜਾ ਦੁਖੀ ਕਰਦੇ ਐ।
ਹੈਲੋ, ਹੂੰ ਨਾ ਮੇਰੇ ਬੱਚੇ ਤਾਂ ਖਾਂਦੇ ਨੇ। ਟੱਚਵੁੱਡ ਮੇਰੇ ਬੱਚੇ ਤਾਂ ਸਾਰੇ ਕੁੱਝ ਚੀਜ਼ਾਂ ਖਾ ਲੈਂਦੇ ਨੇ ਏਦਾਂ ਤਾਂ। ਸਾਰਾ ਕੁਛ ਕਰੇਲੇ ਜਿੱਦਾਂ ਹੋ ਗਿਆ ਤਿੱਖਾ ਚੀਜ਼ਾਂ ਨੀ ਖਾਂਦੇ। ਪਾਈ ਸੀ ਬਾਕੀ ਸਾਰੇ ਏ ਟੂ ਜੈਡ ਸਬਜ਼ੀਆਂ ਹਰੀ ਸਬਜ਼ੀਆਂ ਜਿੱਦਾਂ ਮਰਜ਼ੀ
ਨਈ ਸਬਜ਼ੀਆਂ ਸੁਬਜ਼ੀਆਂ ਤੇ ਮੇਰੇ ਵੀ ਬੱਚੇ ਖਾ ਲੈਂਦੇ ਜੇੜੀ ਨਈ ਖਾਂਦੇ ਨੇ ਓ ਵੀ ਮੈਂ ਖੁਵਾ ਦਿੰਦੀ ਆਂ। ਖਵਾਨਾ ਈ ਚਈਦੀ ਐ ਯਾਰ।
ਗੁੜੀਆਂ ਨਾ ਓ ਬੜੇ ਨਖਰੇ ਕਰਦੀ ਐ-ਕਰਦੀ ਐ ਮਤਲਬ ਜਿੱਦਾਂ ਖੀਰਾ ਖਾਨ ਲਈ। ਗਾਜਰਾਂ ਖਾਨ ਲਈ, ਏਦਾਂ ਚੀਜ਼ਾਂ ਸਲਾਦ ਖਾਨ ਲਈ ਬਾਕ
ਹਾਂ ਫਾਈਵਰ।
ਪਰ ਮੇਰਾ ਹਾਂ, ਪਰ ਮੇਰਾ ਮੁੰਡਾ ਜੋ ਹੈਗਾ ਜੋ ਮਿਲਿਆ ਓਨੂੰ ਟਮੈਟੋ, ਗਾਜਰ, ਖੀਰਾ ਸਾਰਾ ਕੁਝ ਖਾਊਗਾ। ਤਿੱਖਾ ਵੀ ਖਾਊਗਾ, ਮੁੰਡਾ ਨਈਂ ਖਾ ਕੁੜੀ ਨਈਂ ਖਾਂਦੀ ਮੇਰੀ।
ਨਈ ਓਨੂੰ ਵੀ ਪਾਓ ਆਦਤ, ਚੰਗੀ ਆਦਤ ਹੈ ਸਲਾਦ ਸਲੂਦ ਤੇ ਖਾਣ ਦੀ। ਫਾਈਬਰ ਤਾ ਬੋਡੀ ਚ ਜਾਣਾ ਹੀ ਚਾਹੀਦਾ, ਢਿੱਡ ਟੁਡ ਸਈ ਰਹਿੰਦਾ, ਕੋਨਸੁਬੇਸ਼ਨ। ਨੀ ਹੁੰਦਾ ਹੈ ਥੋੜਾ ਜਿਹਾ, ਅਹ ਜਦ ਪੇਟ ਹੀ ਨਈ ਸਹੀ ਰਹੇ ਢਿੱਡ ਹੀ ਨਹੀਂ ਸਹੀ ਰਹੇਗਾ ਤੇ ਫਿਰ ਸਾਰੀ ਬਿਮਾਰੀਆਂ ਤਾਂ ਢਿੱਡ ਤੋਂ ਹੀ ਸਟਾਰਟ ਹੁੰਦੀਆਂ ਨੇ। ਓਹੀ ਤਾ ਅੱਜ-ਕੱਲ੍ਹ ਖਾਣਾ ਪੀਣਾ ਕੁਝ ਹੈ ਨਹੀਂ ਪਹਿਲੇ ਦੇ ਜ਼ਮਾਨੇ ਦੇ ਲੋਕੀ ਕਿੰਨਾ-ਕਿੰਨਾ ਸਭ ਕੁਛ ਖਾਣਾ-ਪੀਣਾ ਵਧੀਆ ਤੇ ਸਰੀਰ ਵੀ ਵਧੀਆ ਅੱਜ। ਕੱਲ ਖਾਣਾ ਹੀ ਪੀਣਾ ਨੀ ਰਹਿ ਗਿਆ ਬੱਚਿਆਂ ਨੂੰ ਬਸ ਫਾਸਟ ਫੂਡ ਚਾਹੀਦਾ ਹੈ ਟ੍ਰੈਡੀਸ਼ਨਲ ਚੀਜ਼ਾਂ ਤੇ ਖਾਂਦੇ ਈ ਨਈਂ ਏ ਅੱਜ।
ਹਾਂਜੀ, ਸਈ ਗੱਲ ਏ।
ਇਹ ਸਗੋਂ ਪੰਜਾਬ ਚ ਤੇ ਹਾਲੇ ਵੀ ਚਲੋ ਵੇਜ ਪੰਜੀਰੀ-ਪੰਜੀਰੀ ਹਰ ਮੌਸਮ ਚ ਬਣਨੀ ਹੈ ਇਹਨਾਂ ਨੇ ਬਣਾਣੀ-ਬਣਾਣੀ ਏ। ਤੇ ਡਰਾਈ ਫਰੂਟਸ ਵਗੈਰਾ ਘਿਉ ਕ ਹੈਗਾ ਹੈ, ਸ਼ਹਿਰਾਂ ਚ ਤੇ ਬਿਲਕੁਲ ਹੀ ਬੇੜਾ ਗਰਕ ਹੋਇਆ ਪਿਆ।
ਹਾਂਜੀ ਸਈ ਗੱਲ ਏ, ਠੀਕ ਏ ਭੈਣ ਜੀ ਫਿਰ ਹਾਂਜੀ, ਹਾਂਜੀ। ਬੰਨਾ, ਆ ਜਓ ਆ ਜਓ ਜ਼ਰੂਰ ਆ ਜਓ, ਠੀਕ ਹੈ ਜੀ ਹਾਂਜੀ। ਹਾਂਜੀ ਠੀਕ ਹੈ ਸਤਿ ਸ੍ਰੀ ਕਾਲ ਜੀ ਹਾਂਜੀ।